ਹਾਂਜੀ,
ਸਤਿ ਸ੍ਰੀ ਅਕਾਲ, ਜੀ
ਹੋਰ, ਕਿਵੇਂ ਉਹ
ਵਧੀਆ, ਜੀ, ਤੁਸੀਂ ਸੁਣਾਓ
ਬਸ, ਅਸੀ ਵੀ ਵਧੀਆ, ਠੀਕ ਠਾਕ, ਹੋਰ ਨਾਸ਼ਤਾ ਕਰ ਲਿਆ।
ਹਾਂਜੀ, ਕਰ ਲਿਆ, ਤੁਸੀਂ
ਬਸ, ਅਸੀਂ ਵੀ ਕਰ ਲਿਆ, ਅਸੀਂ ਤੇ ਫ੍ਰਰੀ ਹੋ ਗਏ ਹ ਨਾਸ਼ਤਾ ਪਾਣੀ ਕਰਕੇ।
ਹਾਂਜੀ, ਇਹ ਤਾਂ ਹੈ।
ਹਾਂਜੀ, ਹਾਂਜੀ, ਹੋਰ ਕੀ, ਤੇ ਆਪਣਾ ਬਸ ਹੁਣ ਦੇਖੇ
ਤੇ, ਕਿਸੇ ਦੀ ਡੇਟ
ਅੱਜ, ਅਸੀਂ ਬਣਾਏ ਸੀ, ਪੋਹਾ
ਅੱਛਾ, ਹਾਂ, ਅਸੀਂ ਵੀ ਮਤਲਬ ਪਰਾਂਠੇ, ਬਣਾਏ ਸੀ, ਅਸੀਂ ਤਾਜ਼
ਅੱਛਾ, ਅੱਛਾ, ਅੱਛਾ ਚਲੋ ਵਧੀਆ, ਬਸ, ਮੈਂ ਵੀ ਉਹਨੇ ਦੁਪਹਿਰ ਚ ਰੋਟੀ ਪਾਣੀ ਬਣਾ ਕੇ ਖਾ ਕੇ ਕੇ ਫੇਰ ਅਸੀਂ, ਬਾਜ਼ਾਰ ਜਾਣਾ ਹੈ। ਤੇ, ਫਿਰ ਪਰ, ਉਹੀ ਨਾ ਇੱਥੇ ਬਾਰਿਸ਼ ਆਉਂਦੀ ਪਈ, ਤੁਹਾਡੇ, ਉੱਥੇ ਆਉਂਦੀ ਬਾਰਿਸ਼।
ਨਹੀਂ ਹੁਣ ਧਨੀ, ਕਾਲ ਤਾਂ ਆਈ ਸੀ।
ਅੱਛਾ-ਅੱਛਾ। ਤੇ ਬਸ ਹੁਣ ਅਸੀਂ ਬਾਜ਼ਾਰ ਜਾਵਾਂਗੇ ਤੇ ਚਲੋ ਇਹ ਤੇ ਵਧੀਆ ਹੋਆ ਕਿ ਆਪਣਾ, ਕਾਰ ਹੈਗੀ ਕਾਰ ਚਲੇ ਜਾਂਦੇ ਹਾਂ ਅਸੀਂ। ਬਾਰਿਸ਼ ਤੋਂ ਬਚਾ ਨਾਲੇ ਜਿਹੜਾ ਤੂਫਾਨ ਆਦਾਂ ਧੂਲ-ਮਿੱਟੀ ਨਾਲੇ ਬੱਚਿਆਂ ਨਾਲ ਜਾਣਾ ਕਾਰ ਚ ਸੌਖਾ ਹੁੰਦਾ ਹੈ
ਹਾਂ ਇਹ ਤਾਂ ਹੈ ਗਰਮੀ ਬਹੁਤ ਹੈ
ਹਾਂ ਕਾਰ ਦੀ ਸਾਨੁ ਸਹੂਲਤਾਂ ਹੀ ਬੜੀਆਂ ਨੇ। ਅੱਜ ਦੇ ਟਾਈਮ ਵਿੱਚ ਇੰਨੀਆਂ ਕਾਰਾਂ ਆ ਗਈਆਂ ਨੇ
ਹਾਂਜੀ ਇਹ ਤਾਂ ਹੈ ਈ
ਹਾਂ ਨਾਲੇ ਕਾਰ ਦੀ ਸਹੂਲਤਾਂ ਬੜੀਆਂ ਹੋ ਗਈਆਂ ਨੇ ਤੇ ਆਪਣਾ ਕਾਰ ਚ ਚਲੇ ਜਾਂਦੇ ਆਾਂ ਬਾਜ਼ਾਰ ਕੋਈ ਸਮਾਨ ਸਮੂਾਨ ਲਿਆ ਕੇ ਆਉਣਾ ਹੈ। ਕਿਉਂਕਿ ਉਹੀ ਨਾ ਐਕਟਿਵਾ ਤੇ ਜਾਈਏ ਛਾ ਪੂਰਾ ਸਮਾਨ ਵੀ ਨੀ ਆਉਂਦਾ ਹੈਗਾ। ਉਹਨਾਂ ਸਮਾਨ ਰੱਖ ਸਕਦੇ ਅਸੀਂ ਹਨਾ
ਹਾਂਜੀ।
ਹਾਂ ਤੇ ਬਸ ਫਿਰ ਲੋਕੀ ਕਈ, ਅਹ ਜਿਹਨਾਂ ਕੋਲ ਹੈਗੀਆਂ ਨੇ ਆਪਣਾ ਚਲੇ ਜਾਂਦੇ ਨੇ ਕਾਰ ਚ ਬੈਠ ਕੇ। ਤੇ ਆਪਣਾ ਤੁਹਾਡਾ ਕੀ ਵਿਚਾਰ ਹੈ ਕਾਰ ਦੇ ਬਾਰੇ
ਸਹੀ ਹੈ ਜਿਵੇਂ ਮਤਲਬ ਕਿ ਵਧੀਆ ਹੀ ਗੱਲ ਹੈ। ਕਾਰ ਚ ਇੱਕ ਤਾਂ ਏਸੀ ਲੱਗੀ ਹੁੰਦੀ ਹੈ। ਬ ਬੱਚਿਆਂ ਨੂੰ, ਜਿਵੇਂ ਸੋਣਾ ਹੋਵੇ ਕਿਉਂਕਿ, ਉਹਨਾਂ ਨੂੰ ਆਪਾਂ ਦੁਕਾਨਾਂ ਤੇ ਲੈ ਕੇ ਜਾਂਦੇ ਹਾਂ, ਕਈ ਵਾਰ ਹੁੰਦਾ। ਬਹੁਤ ਜਿਆਦਾ, ਗਰਮੀ ਹੁੰਦੀ ਐ।
ਹਾਂਜੀ, ਹਾਂਜੀ
ਤੇ ਵੈਸੇ ਤਾਂ, ਬੱਚਿਆਂ ਨੂੰ, ਜੇ ਕੋਈ ਬਜ਼ੁਰਗ। ਘਰੇ ਆ ਤਾਂ ਹਾਂ ਉਹਨਾਂ ਨੂੰ ਤਾਂ ਘਰੇ ਹੀ ਛੱਡ ਦੇਣਾ ਚਾਹੀਦਾ। ਪਰ ਬਾਕੀ ਜਿਵੇਂ ਹੁੰਦਾ ਕੋਈ ਘਰੇ ਨਾ ਹੋਵੇ ਪ ਪਰ ੳਨੂੰ ਨਾਲ ਲੈ ਕੇ ਜਾਣਾ ਪੈਂਦਾ
ਹਾਂ, ਇਹ ਬੁਜ਼ੁਰਗ ਵਾਸਤੇ ਵੀ ਸਹੂਲਤਾਂ ਈ ਨੇ
ਬੱਚਿਆਂ ਦਾ ਵੀ ਇੰਨਾ ਸਮਾਨ ਹੋ ਜਾਂਦਾ। ਉਹ ਕਾਰ ਚ ਵਧੀਆ ਆ ਜਾਂਦਾ
ਹਾਂਜੀ-ਹਾਂਜੀ ਹੋਰ ਕੀ ਨਾਲ ਪਤਾ ਕੀ ਕਾਰ ਚ ਅਸੀਂ ਜਿੰਨੇ ਮਰਜ਼ੀ ਜਣੇ ਜਾ ਸਕ ਤੇ ਮੰਨ ਲਓ ਅਸੀਂ ਕਿਸੇ ਵਿਆਹ ਚ ਜਾਣਾ ਹਨਾ ਜੈਸੇ ਅਸੀਂ ਸਮਾਨ ਖਰੀਦਣਾ ਕੱਪੜੇ ਲੱਤੇ ਲੈਣੇ ਨੇ ਹਨਾ ਤੇ ਆਪਣਾ ਬੰਦਾ ਦੋ ਜਨੋ ਅੱਡ ਚਲਾ ਜਾਂਦਾ ਦੋ ਜਣੇ ਅੱਡ ਚਲੇ ਜਾਂਦੇ ਨੇ। ਸਾਰਾ ਇੱਕ ਇਕੋ ਵਾਰ ਚ ਸਾਰੇ ਚਲੇ ਜਾਂਦੇ ਨੇ ਬਾਜ਼ਾਰ, ਨਾਲੇ ਬਜ਼ੁਰਗ ਹੋਏ ਘਰ ਪਿੱਛੇ ਛੱਡ ਨੀ ਸਕਦੇ ਅੱਜ ਦੇ ਟਾਈਮ ਚ ਬਜ਼ੁਰਗਾਂ ਨੂੰ ਹਨਾ ਤੇ ਅਸੀਂ ਬਜ਼ੁਰਗਾਂ ਨੂੰ ਨਾਲ ਲੈ ਕੇ ਜਾ ਸਕਦੇ ਹਾਂ। ਤੇ ਆਪਣਾ ਲੈ ਕੇ ਆਪਣਾ ਏ ਸੀ ਹੈਗਾ ਆਪਣਾ ਲੱਗਿਆ ਹੁੰਦਾ ਕਾਰ ਚ ਹਨਾ। ਗਰਮੀ ਤੋਂ ਬਚ ਰਹਿੰਦੇ ਨੇ। ਛੋਟੇ ਬੱਚੇ ਵੀ ਬੱਚੇ ਰਹਿੰਦੇ ਨੇ।
ਜਾਣਾ ਹੋਵੇ ਉਧਰ ਤਾਂ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ। ਜੇ ਆਪਾਂ ਮੋਟਰਸਾਈਕਲ ਤੇ, ਐਕਟਿਵਾ ਤੇ ਜਾਈਏ ਤਾਂ
ਹਾਂਜੀ-ਹਾਂਜੀ ਦੂਰ ਜਾਣਾ ਹੋਵੇ, ਨਾਲੇ ਆਪਣਾ ਅਹ ਕਾਰ ਚ ਬੱਚੇ ਸੋ ਗਏ। ਘਟੋ -ਘੱਟ ਅਸੀਂ ਪਾ ਤੇ ਦਿੰਦੇ ਹਾਂ ਨਾ। ਲਿਟਾ ਦਿੰਦੇ ਹਾਂ ਅਸੀਂ ਕਿ ਚਲੋ ਲੇਟ ਜਾਵੇ ਬੱਚਾ ਹਨਾ ਸੁੱਖ ਰਹਿੰਦਾ ਹੈ। ਮਤਲਬ ਸਮਾਨ ਵੀ ਚੰਗੀ ਤਰ੍ਹਾਂ ਆਪਣਾ ਸਾਰਾ ਆ ਜਾਂਨ, ਇੱਕੋ ਵਾਰ ਚ ਸਾਰਾ ਸਮਾਨ ਆ ਜਾਂਦਾ ਹੈ।
ਤੇ ਆਪਾਂ ਤੇ ਕਾਰ ਨੂੰ ਰੋਕ ਕੇ ਰੋਟੀ, ਜੇ ਨਾ ਖਾਧੀ ਹੋਵੇ ਤਾਂ ਰੋਟੀ ਵੀ ਨਾਲ ਲੈ ਕੇ ਜਾਈਏ। ਉਹ ਵੀ ਖਾ ਸਕਦੇ ਹਾਂ ਆਰਾਮ ਨਾਲ ਵਧੀਆ ਆਪਣਾ ਖਾਣਾ-ਪੀਣਾ ਕਰ ਸਕਦੇ ਹਾਂ
ਹਾਂਜੀ-ਹਾਂਜੀ ਨਾਲ ਸਮਾਨ-ਸਮੂਨ ਅਸੀਂ ਰੱਖ ਸਕਦੇ ਆਂ। ਖਾਣ ਪੀਣ ਦਾ, ਆਰਾਮ ਨਾਲ ਖਾ ਸਕਦੇ ਹਾਂ। ਐਕਟਿਵਾ ਤੇ ਕੀ ਸਾਰੀ ਉਹੀ ਇੱਕ ਸਾਰੀ ਧੂਲ ਮਿੱਟੀ ਰਹਿੰਦੀ ਹੈਗੀ। ਨਾਲੇ ਬੱਚਿਆਂ ਨੂੰ ਵੀ ਥੋੜ੍ਹਾ ਡਰ ਲੱਗਿਆ ਰਹਿੰਦਾ ਹੈ, ਕਿ ਬੱਚਾ ਹਨਾ ਡਿੱਗਣ ਦਾ ਵੀ ਡਰ ਰਹਿੰਦਾ ਹੈਗਾ। ਆਪਣਾ ਘਰ
ਵੀ ਸੜਕਾਂ ਦਾ ਵੀ ਕੰਮ ਚੱਲ ਰਿਹਾ ਤਾਂ ਕਰਕੇ ਬਹੁਤ ਜ਼ਿਆਦਾ ਦਿੱਕਤ ਹੁੰਦੀ ਐ
ਹਾਂਜੀ-ਹਾਂਜੀ ਉਹੀ ਨਾ ਸੜਕ ਤੇ ਨਾਲੇ ਉਹੀ ਨਾ ਪਤਾ ਹੀ ਨਹੀਂ ਚੱਲਦਾ ਹੈਗਾ। ਕਿਹੜੇ ਵੇਲੇ ਟਾਇਰ ਸਲਿਪ ਹੋ ਜਾਵੇ ਹਨਾ ਤਾਂ ਬਾਰਿਸ਼ ਵੀ ਹੁੰਦੀ, ਬਾਰਿਸ਼ ਤੋਂ ਵੀ ਬ ਰਹਿੰਦੇ ਆ ਸਾਨੂੰ ਕਾਰ ਨਾਲ। ਕਾਰ ਦੀ ਛੱਤ ਨਾਲ ਸਾਨੂੰ ਕਾਫੀ ਮਿਲ ਹੈਗਾ ਕਿ ਅਸੀਂ ਆਰਾਮ ਨਾਲ ਉਹਦੇ ਵਿੱਚ ਲੇਟ ਵੀ ਸਕਦੇ ਆਂ, ਮੰਨ ਲਓ ਅਸੀਂ ਕਿਸੇ ਦਾ ਇੰਤਜ਼ਾਰ ਕਰਨਾ ਐ ਹਨਾ। ਅਸੀਂ ਜਲਦੀ ਚਲੇ ਗਏ ਹਾਂ ਔਰ ਦੁਕਾਨ ਹਜੇ ਨਹੀਂ ਖੁੱਲੀ ਅਸੀ ਕਾਰ ਦੇ ਅੰਦਰ ਬੈਠ ਕੇ ਘੱਟੋ ਘੱਟ ਏਸੀ ਚਲਾ ਕੇ ਗਰਮੀ ਬਾਹਰ ਨਾ ਖੜ ਕੇ ਕਾਰ ਦੇ ਅੰਦਰ ਬੈਠ ਕੇ ਅਸੀਂ ਉਹਦਾ ਇੰਤਜ਼ਾਰ ਕਰ ਸਕਦੇ ਆਂ
ਹਾਂਜੀ ਇਹ ਤਾਂ ਹੈ ਈ ਤੇ ਨਾਲੇ ਪੂਰਾ ਪਰਿਵਾਰ ਨਾਲ ਜਾ। ਸਕਦੇ ਆਂ ਐਵੇਂ ਤਾਂ ਨਾਲੇ ਮੌਜ ਮਸਤੀ ਗੱਲਾਂ ਕਰਕੇ ਸਾਰੇ ਵਧੀਆ ਜਾ ਸਕਦੇ ਆ।
ਹਾਂਜੀ ਹਾਂਜੀ, ਹੋਰ ਕੀ ਨਾਲ ਅਸੀਂ ਭਾਵੇਂ ਗੁਰਬਾਣੀ ਲਾ ਸਕਦੇ ਹਾਂ। ਪਾਠ ਪੂਜਾ ਕਰ ਸਕਦੇ ਹਾਂ ਭਾਵੇਂ ਕਿਸੇ ਨੇ ਮਸਤੀ ਕਰਨੀ ਹੈ ਬੱਚ। ਬੱਚੇ ਨੇ ਗਾਣੇ ਲਾਣੇ ਨੇ ਬੱਚੇ ਅਸੀਂ ਅਸੀ ਓ ਲਗਾ ਸਕਦੇ ਹਾਂ, ਪੋਇਮਾਂ ਲਗਾ ਸਕਦੇ ਹਾਂ। ਤਾਂ ਕਿ ਬੱਚਾ ਆਰਾਮ ਨਾਲ ਟਿੱਗ ਕੇ ਬੈਠਿਆ ਰਹੇ ਗੱਡੀ ਚ
ਹਾਂਜੀ ਤੇ ਨਾਲ ਹੀ ਉਹਦੇ ਚ ਪੂਰੀ ਸੇਫ ਹੁੰਦੀ ਹੈ, ਕਿਸੇ ਵੀ ਚੀਜ਼ ਦਾ ਡਰ ਵੀ ਨਹੀਂ ਹੁੰਦਾ।
ਹਾਂਜੀ, ਹਾਂਜੀ ਆਪਣਾ ਸੇਫ ਟੀ ਚ ਹੀ ਰਹਿੰਦਾ ਹੈਗਾ, ਆਪਣਾ ਆਰਾਮ ਨਾਲ ਜਾ ਸਕਦਾ ਬੰਦਾ। ਤੇ ਸੇਫ ਸੇਫ ਪਲੇਸ ਵੀ ਲਗਾ ਲਾ ਤੁਸੀਂ। ਹਾਂਜੀ, ਇਹ ਤਾਂ ਹੈ ਹੀ ਹੈ
ਤੋਂ ਜ਼ਿਆਦਾ ਫਾਇਦੇ ਨੇ ਕਾਰ ਦੇ ਤਾਂ
ਹਾਂਜੀ-ਹਾਂਜੀ।
ਘ ਤੇ ਫਾਦੇ ਹੀ ਦੇ ਨਾਲੇ ਹੁਣ ਦੇਖੋ ਅਗਰ ਅਸੀਂ ਅੰਮ੍ਰਿਤਸਰ ਜਾਵਾਂਗੇ, ਤੇ ਅਸੀਂ ਕਾਰ ਤੇ ਹੀ ਜਾਵਾਂਗੇ ਹੁਣ ਬੱਚਿਆਂ ਨਾਲ ਤਾਂ ਦੇਖੋ ਟ੍ਰੇਨਾਂ ਚ ਜਾਣਾ ਬੱਸਾਂ ਚ ਜਾਣਾ। ਧੱਕ ਕੇ ਖਾਣ ਵਾਲਾ ਕੰਮ ਹੋ ਜਾਂਦਾ ਹੈ ਨਾ,
ਹਾਂਜੀ ਗਰਮੀ ਚ ਵੈਸੇ ਵੀ ਬੱਚੇ ਗਰਮੀ ਚ ਬਹੁਤ ਔਖਾ ਹੋ ਜਾਂਦਾ
ਉਹ ਬੜਾ ਔਖਾ ਦਿੰਦਾ ਹੈ ਕਾਰਰ ਚ ਕੀ ਅਸੀਂ ਮੰਨ ਲਓ, ਕਿਸੇ ਬੱਚੇ ਨੂੰ ਕੁਛ ਸੋਚ ਚੀਜ਼ਾਂ ਹੁੰਂਦੀਆਂ ਨੇ ਹਨਾ। ਰੋਕ ਸਕਦੇ ਹਾਂ ਕਿਸੀ ਆਪਣੀ ਮਨਪਸੰਦ ਜਗ੍ਹਾ ਤੇ ਰੋਕ ਲਿਆ, ਉੱਥੇ ਖਾ ਪੀ ਲਿਆ। ਘੁੰਮ ਫਿਰ ਲਿਆ ਤੇ ਫੇਰ ਜਦੋਂ ਮਨ ਕੀਤਾ ਸੀ ਬਹਿ ਕੇ ਫਿਰ ਤੁਰ ਪਏ ਫਿਰ ਅੱਗੇ ਬ੍ਰੇਕ ਮਾਰ ਲਈ। ਬੜੀ ਚੀਜ਼ਾਂ ਹੁੰਦੀਆਂ ਨੇ ਜਿੱਥੇ ਅਸੀਂ ਆਰਾਮ ਨਾਲ ਜਾ ਸਕਦੇ ਹਾਂ।
ਹਾਂਜੀ, ਕਿਉਂਕਿ ਬੱਸਾਂ ਚ ਤੇ ਟ੍ਰੇਨਾਂ ਤੇ ਜਾਈਏ ਤਾਂ ਪਹਿਲਾਂ। ਕਿੰਨੀ ਜ਼ਿਆਦਾ ਇੱਕ ਤਾਂ ਉੱਥੇ ਭੀੜ ਹੁੰਦੀ ਹੈ, ਤੇ ਹੁਣ ਤੁਸੀਂ, ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਹੋ, ਫਿਰ ਤੁਹਾਡੇ ਬੈਗ ਵੀ ਹੋ ਜਾਂਦੇ ਨੇ ਕੱਪੜੇ ਸਾਰਾ ਸਮਾਨ ਕਿੰਨਾ ਹੋ ਜਾਂਦਾ।
ਹਾਂ ਬੈਗ ਹੋਰ, ਇੱਥੇ ਤਾਂ ਸਮਾਨ ਹੀ ਇੰਨੇ ਹੋ ਜਾਂਦੇ ਨੇ ਆਪਣੇ ਤੇ ਚਲੋ ਅਸੀਂ ਇੱਕ ਭਾਵੇਂ ਇੱਕ ਬੈਗ ਬਣਾ ਲਈਏ। ਬੱਚੇ ਨਾਲ ਦੋ ਦੋ ਤਿੰਨ ਚੀਜ਼ਾਂ ਇੰਨੀਆਂ ਮਤਲਬ, ਦੋ ਤਿੰਨ ਬੈਗ ਬਣ ਜਾਂਦੇ ਨੇ।
ਬ
ਕਿ ਉਹਨਾਂ ਦਾ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ, ਨਾਲ ਹਾਂਜੀ ਹਾ
ਵੱਡੇ ਤਾਂ ਫੇਰ ਵੀ ਵੀ, ਅਡਜਸਟ ਕਰ ਲੈਂਦੇ ਨੇ ਬੱਚਿਆਂ ਥੋੜ੍ਹੀ ਨਾ ਉਹਨਾਂ।
ਹਾਂ ਬੱਚਾ ਬੱਚਾ ਕਿੱਥੇ, ਅੱਜ ਕੱਲ ਦੇ ਐਡਜਸਟ ਕਰਦੇ ਨੇ ਤੁਸੀਂ ਸੋਚੋ ਆਪ। ਹਨਾ, ਆਪਦੇ ਬੱਚੇ ਸਿੱਖੇ ਸਿਖਾਏ ਤੇ ਆਉਂਦੇ ਨੇ ਧੂਰੋਂ ਹੀ ਲਿਖੇ, ਲਿਖਾਏ ਆਉਂਦੇ ਨੇ ਹਨਾ। ਪਰਾ ਹੀ ਮਤਲਬ ਸਿੱਖੇ ਸਿਖਾਏ ਜਾਂਦੇ ਨੇ ਉਹਨਾਂ ਨੂੰ ਕੁੱਝ ਸਿਖਾਉਣਾ ਨੀ ਪੈਣਾ ਹੈਗਾ ਹਾਂ ਉਹਨਾਂ ਨੇ ਤੇ ਜਿੱਦ ਚੜ ਜਾਂਦੇ ਸਾਨੂੰ ਇਹ ਚੀਜ਼ ਚਾਹੀਦੀ ਹੈ ਤੇ ਮਤਲਬ ਚਾਹੀਦੀ ਹੈ, ਇਸ ਕਰਕੇ ਸਾਨੂੰ ਸਾਰਾ ਕੁਛ ਨਾਲ ਇਹਨਾਂ ਦਾ ਸੌਦਾ ਪੱਤਾ ਸਾਰਾ ਨਾਲ ਚੱਕਣਾ ਪੈਂਦਾ।
ਹਾਂਜੀ ਇਹ ਤਾਂ ਹੈ ਹੀ,
ਹੂੰ,
ਪਹਿਲਾਂ ਵਾਲੇ ਬੱਚੇ ਸਾਰ ਵੀ ਲੈਂਦੇ ਸੀ ਤੇ ਹੁਣ ਤੇ ਸਾਰਦੇ ਵੀ ਨੀ,
ਨਹੀਂ- ਨਹੀਂ ਨਹੀਂ ਰੈਸ
ਜੇ ਇੱਕ ਵਾਰ ਇਹਨਾਂ ਨੇ ਕਹਿ ਦਾ ਤਾਂ ਬਸ ਇਹਨਾਂ ਦੀ ਜਿੰਦੀ
ਹਾਂ ਬਸ ਹੋਰ ਕੀ ਨਾਲੇ ਫਿਰ ਉਹੀ ਨਾ ਬੱਚੇ ਦੇਖਦੇ ਨੇ ਆਪਣਾ ਇੱਥੇ ਰੋਕਲੋ ਕਾਰ ਇੱਥੇ ਹੀ ਰੋਕਲੋ ਬਸ ਉਹੁੂੰ ਜਿਹੜੀ ਜਗ੍ਹਾ ਪਸੰਦ ਆਉਂਦੀ ਆ ਉੱਥੇ ਹੀ ਗੱਡੀ ਰੋਕ ਲੈਂਦੇ ਆ ਤੇ ਆਪਣਾ ਅ ਘੁਮਾ ਫਿਰਾ ਕੇ ਹਾਂ, ਉੱਥੇ ਝੂਲੇ ਵਗੈਰਾ ਲੱਗੇ ਨੇ ਰੱਸਤੇ ਜਿਹੜਾ ਵੀ ਕੋਈ ਢਾਬਾ ਆਦਾਂ ਹੈ ਜਾਂ ਕੋਈ ਵੀ ਆਉਂਦਾ ਹੈ, ਅਸੀਂ ਉੱਥੇ ਰੋਟੀ ਪਾਣੀ ਛੱਕ ਕੇ ਤੇ ਨਾਲੇ ਥੋੜੇ ਬੱਚਾ, ਫਰੈਸ਼ ਹੋ ਜਾਂਦਾ ਨਾਲੇ
ਹਾਂਜੀ
ਹਾਂਜੀ, ਨਾਲੇ ਲਗਾਤਾਰ ਸਫ਼ਰ ਵੀ ਨਹੀ ਹੁੰਦਾ ਹੈਗਾ
ਹਾਂਜੀ, ਜਿਵੇਂ ਆਪਾਂ ਕਈ ਵਾਰ ਵੇਖਦੇ ਹਾਂ ਕਿਸੇ ਨੂੰ ਮੋਟਰਸਾਈਕਲਾਂ ਤੇ ਵਿੱਚ ਦੋ ਬੱਚੇ ਹੁੰਦੇ ਨੇ, ਚਾਰ-ਚਾਰ ਜਾਣੇ ਕਿੰਨੇ ਇੰਨੀ ਮੁਸ਼ਕ ਨਾਲ ਬੱਚੇ ਜਾਂਦੇ ਆ ਰੋਂਦੇ ਹੋਏ
ਹਾਂ, ਹੋਰ ਇੰਨਾ ਸਮਾਨ ਵੀ ਹੁੰਦਾ ਹੈ ਹੋਰ ਫੇਰ ਨਾਲੇ ਬੱਚਿਆਂ ਨੂੰ ਲੈ ਕੇ ਜਾਣਾ ਨਾਲੇ ਉਹਨਾਂ ਨੇ ਆਪਣੇ ਪਿੰਡ ਜਾਣਾ, ਇੰਨੇ ਦੂਰ ਸ਼ਹਿਰ ਤੋਂ ਪਿੰਡ ਜਾਣਾ ਜਾਂ ਪਿੰਡ ਤੋਂ ਸ਼ਹਿਰ ਆਉਣਾ ਕਿੰਨਾ ਔਖਾ ਹੁੰਦਾ ਉਹਨਾਂ ਵਾਸਤੇ,
ਹਾਂਜੀ, ਤੇ ਜੇ ਦੂਰ ਜਾਣਾ ਹੋਵੇ, ਫੇਰ ਤਾਂ ਬੱਚਾ ਬਿਮਾਰ ਹੀ ਹੋ ਜਾਵੇ ਭਾਵੇਂ,
ਹਾਂ, ਉਹੀ ਨਾ ਲੂ ਲੱਗ ਜਾਂਦੀ ਹੈ ਨਾਲੇ
ਹਾਂਜੀ, ਤੇ ਕਾਰ ਚ ਵਧੀਆ ਆਰਾਮ ਨਾਲ ਬ ਬੱਚਾ ਸੌਦਾ ਜਾਂਦਾ ਹੈ ਤੇ, ਵਧੀਆ
ਹਾਂ-ਹਾਂ, ਉਹਨਾਂ ਨੂੰ ਪਤਾ ਹੀ ਨ ਨਾਲੇ ਕੀ ਹੁੰਦਾ ਕਿ ਬ ਅ ਅ ਕੀ ਹੁੰਦਾ ਹੈ ਜਿਵੇਂ ਕਾਰ ਚ ਅਸੀਂ ਬਹਿੰਦੇ ਹ ਨਾ ਨਿਕਲਦੇ ਹਾਂ ਅਸੀਂ ਕਰੋ ਜਾਣ ਵਾਸਤੇ ਤੇ ਬੱਚੇ ਨੂੰ ਝੂਟੇ ਮਿਲਦੇ ਨੇ ਹਲਕੇ-ਹਲਕੇ, ਉਹ ਸੋ ਜਾਂਦਾ ਹੈ ਆਰਾਮ ਨਾਲ, ਬਸ ਚ ਕੀ ਹੁੰਦਾ ਹੈ ਇਹਨਾਂ ਦਾ ਕਿ ਆਪਣਾ ਧੱਕੇ ਖਾਣੇ ਹੋ। ਗਰਮੀ ਸ਼ੋਰ ਸ਼ਰਾਬਾ ਕਦੇ ਕੋਈ ਬੋਲ ਰਿਹਾ-ਕਦੇ ਕੋਈ ਬੋਲ ਰਿਹਾ ਹੈ- ਕਦੇ ਕਿਸੇ ਲੜਾਈ ਹੋ ਜਾਂਦੀ ਕਦੇ ਕੁੱਛ ਹੋ ਜਾਂਦਾ ਹੈ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਬੱਸਾਂ ਦਾ ਮਾਹੌਲ
ਹਾਂਜੀ, ਇਹ ਤਾਂ ਇਹ ਚੋਰੀ ਵਗੈਰਾ ਦਾ ਵੀ ਕਿੰਨਾ ਹੁੰਦਾ ਹੈ
ਹਾਂ, ਬੜਾ ਡਰ ਹੁੰਦਾ ਹੈਗਾ ਤੇ
ਰੋਜ਼-ਰੋਜ਼ ਖ਼ਬਰ ਆਈ ਰਹਿੰਦੀ ਹੈ ਕਦੇ, ਇੱਥੇ ਚੋਰੀ ਹੋ ਗਈ ਕਦੇ ਇਸ ਬਸ ਟ੍ਰੇਨ ਚ ਵੀ ਮੈਂ ਸੁਣਿਆ ਸੀ ਕੱਲ ਵੀ ਚੋਰੀ ਹੋ ਗਈ
ਹਾਂ ਦੱਸੋ
ਹਾਂਜੀ ਜਿੰਨਾ ਆਪਦੀ ਕਾਰ ਚ ਆਪ ਆਪਾਂ ਸੇਫਟੀ ਨਾਲ ਜਾ ਸਕਦੇ ਹਾਂ ਉਵੇਂ ਮਤਲਬ ਬੱਸਾਂ ਚ ਤੇ
ਜਾਨਾ ਮੁਸ਼ਕਿਲ ਹੈਗਾ, ਹਾਂ---ਬੜਾ ਮੁਸ਼ਕਿਲ ਹੁੰਦਾ। ਬੱਚਿਆਂ ਨਾਲ ਤੇ ਬੜਾ ਮੁਸ਼ਕਿਲ ਹੁੰਦਾ ਚਾਂਸ ਤੇ ਇਹ ਹੀ ਹੁੰਦਾ ਬੰਦਾ ਆਪਣਾ ਚਲੋ ਕਿਸੇ ਕੋਲ ਗੱਡੀ ਨਹੀਂ ਵੀ ਹੈਗੀ ਨਾ ਤੇ ਫੇਰ ਬੰਦਾ ਆਪਣਾ ਬੁੱਕ ਕਰ ਲੈਂਦਾ ਹੈ, ਹਾਂ ਇਹ ਵੀ ਬੁੱਕ ਵੀ ਬੜੀ ਸਹੁਲਤਾ ਹੋ ਗਈਆਂ ਨੇ ਕਿ ਚਲੋ ਵੀ ਤੁਸੀਂ ਜੇ ਤੁਹਾਡੇ ਕੋਲ ਗੱਡੀ ਨਹੀ ਹੈਗੀ ਤੁਸੀਂ ਕਾਰ ਬੁੱਕ ਕਰਕੇ ਲੈ ਕੇ ਜਾ ਸਕਦੇ ਹੋ, ਹਨਾ ਕੋਈ ਸਾਡੇ ਨਾਲ ਬਜ਼ੁਰਗ ਹੈਗਾ ਅਸੀਂ ਬਜ਼ੁਰਗ ਨੂੰ ਵੀ ਬੱਸਾਂ ਤੇ ਧੱਕੇ ਨਹੀ ਖੁਵਾ ਸਕਦੇ ਹਨਾ ਬਜ਼ੁਰਗ ਗਾ ਨੂੰ ਨਾਲ ਲੈ ਕੇ ਜਾ ਸਕਦੇ ਹਾਂ
ਬੱਚੇ ਦਾ ਜਮ੍ਹਾਂ ਹੀ ਔਖੇ ਹੋ ਗਏ ਰਾਜੀ ਨਹੀਂ ਹੈਗੇ
ਹਾਂ, ਬ
ਔਖੇ ਤਾਂ ਉਹਨਾ ਨੇ ਜਮਾ ਹੀ ਨਹੀ ਹੋਣਾ ਬਜ਼ੁਰਗ ਤਾਂ ਫੇਰ ਵੀ ਸਾਰ ਲਵੇ ਮਾੜਾ ਮੋਟਾ
ਹਾਂ, ਮਤਲਬ ਬਜ਼ੁਰਗ ਨੇ ਜਿਹਨਾਂ ਦੇ ਗੋਡੇ ਤੇ ਰਹਿ ਜਾਣ ਉਹਨਾਂ ਬੱਸਾਂ ਟ੍ਰੇਨਾਂ ਦੇ ਟ੍ਰੇਨ ਰੁਕਦੀ ਕਿਸੇ ਵਾਸਤੇ ਨਹੀਂ ਰੁਕਦੀ ਹੈਗੀ ਇੱਕ ਮਿੰਟ ਵੀ ਬੰਦਾ ਲੇਟ ਹੋ ਜਾਵੇ ਤੇ ਟ੍ਰੇਨ ਲੰਘ ਜਾਂਦੀ ਹੈ ਬਜ਼ੁਰਗਾ ਵਸਤੇ ਚੜ੍ਹਨਾ ਕਿੰਨਾ ਔਖਾ ਹੁੰਦਾ ਹੈ। ਬੱਸਾਂ ਦੀ ਸੀੜੀਆਂ ਤੇ ਚੜ੍ਹਨਾ ਟ੍ਰੇਨ ਤੇ ਚੜ੍ਹਨਾ ਬੜਾ ਉਹਨਾਂ ਨੂੰ ਆਪਣਾ ਭਾਰਾ ਸ਼ਰੀਰ ਬੜਾ ਮੁਸ਼ਕਿਲ ਹੁੰਦਾ ਉਹਨਾਂ ਵਾਸਤੇ ਟ੍ਰੇਨਾਂ ਤੇ ਬੱਸਾਂ ਦਾ ਸਫ਼ਰ ਇਸ ਕਰਕੇ ਆਪਣਾ ਆਰਾਮ ਨਾਲ ਕਾਰ ਚ ਬਹਿ ਕੇ ਜਾ ਸਕਦੇ ਨੇ
ਹਾਂਜੀ, ਚਲੋ ਵਧੀਆ ਹੈ ਤੁਹਾਡੀ ਸੋਚ ਜਾਇਓ ਤੁਸੀਂ ਵਧੀਆ।
ਹੈਲੋ,
ਹੈਲੋ,
ਹਾਂਜੀ-ਹਾਂਜੀ, ਚਲੋ ਠੀਕ ਹੈ ਚੰਗਾ, ਫੇਰ ਗੱਲ ਕਰਦੇ ਹਾਂ ਅਸੀਂ ਸਤਿ ਸ਼੍ਰੀ ਅਕਾਲ।